ਹੈਲੋ ਸਾਸ਼੍ਰੀ ਕਾਲ ਜੀ ਕੇਆ ਹਾਲ ਐ ਜੀ।
ਵਦੀਆ-ਵਦੀਆ ਤੁਸੀ ਸੁਣਾਓ।
ਬਾਸ ਜੀ ਵਦੀਆ ਚੜਦੀ ਕਲਾ ਹੋਰ ਘਰ ਦੇ ਕਿਵੇਂ ਨੇ ਸਾਰੇ?
ਸਭ ਵ ਵਦੀਆ-ਵਦੀਆ ਸਭ ਵਦੀਆ।
ਹੋਰ ਜੀ ਕੀ ਕਰ ਰੇ ਸੀ?
ਬਸ ਕੁਛ ਨੀ ਬਾਣੀ ਸੁਨਦੇ ਪੇ ਸਾਂ ਅਮਨਦੀਪ ਸਿੰਘ ਦੀ ਬਾਣੀ ਚੱਲਦੀ ਪਈ ਸੀ।
ਅੱਛਾ ਜੀ, ਅੱਛਾ ਮੈਂ ਕੇਆ ਤੁਆਡਾ ਖੇਆਲ ਆ ਮੈਂ ਕੇਆ। ਤੋਆਨੂੰ ਫੋਨ ਕਰਨੇ ਆ ਹਾਲ ਚਾਲ ਪੁੱਛੀਏ ਕੀ ਹਾਲ ਨੇ ਤੋਆਡੇ।
ਬਾੱਸ-ਬਾੱਸ ਵਦੀਆ-ਵਦੀਆ ਹੋਰ ਕੀ ਕਰਦੇ ਤੁਸੀ।
ਬਾੱਸ ਜੀ ਬੈਠੇ ਸੀ ਵੇਲੇ।
ਅੱਛਾ-ਅੱਛ ਹੋਰ ਤੁਸੀਂ ਸੁਨਾਓ ਕੀ ਹਾਲ
ਬਸ ਵਧੀਆ ਜੀ ਨਜ਼ਾਰੇ
ਅੱਛਾ।
ਹੋਰ ਸੁਣਾਓ ਕੀ ਕਰ ਰਹੇ ਓ ਅੱਜ-ਕੱਲ?
ਬਸ ਕੁਛ ਨੀ ਭਾ-ਹਾਂਜੀ।
ਬੱਚੇ ਕਿਵੇਂ ਤੁਹਾਡੇ?
ਸਭ ਵਧੀਆ-ਵਧੀਆ ਬੱਚਾ ਵੀ ਓ ਸੁੱਤਿਆ ਹੋਇਆ।
ਅੱਛਾ ਸੁਤਾ ਹੈਗਾ ਜੀ ਠੀਕ
ਹਾਂਜੀ-ਹਾਂਜੀ।
ਹੋਰ ਫੇਰ ਕਿਥੇ ਘੁਮਣ ਨੀ ਗੇ ਅੱਜ-ਕੱਲ? ਮੈਂ ਕਿੱਥੇ ਘੁੰਮਣ ਨੀ ਗੇ?
ਨਈ-ਨਈ ਬਾਰਿਸ਼ ਹੁੰਦੀ ਪਈ ਬੱਚਾ ਥੋੜਾ, ਬਿਮਾਰ ਹੈਗਾ ਏ। ਇਹ ਤਾਂਹੀ ਉ
ਅੱਛਾ-ਅੱਛਾ।
ਹਾਂਜੀ-ਹਾਂਜੀ।
ਹੋਰ ਦੱਸੋ ਕੁੱਝ ਨਵੀਂ ਤਾਜ਼ੀ ਫੇਰ?
ਔਰ ਅੱਛਾ ਤੁਆਨੂੰ ਔਨਲਾਈਨ ਸ਼ੋਪਿੰਗ ਪਸੰਦ ਐ ਕੀ ਔਫਲਾਈਨ।
ਵੈਸੇ ਮੈਨੂੰ ਤਾਂ ਔਨਲਾਈਨ ਪਸੰਦ ਐ, ਕਿਉਂਕਿ ਔਨਲਾਈਨ ਦੇ ਬੜੇ ਬੈਨੀਫਿਟ ਹੈਗੇ ਆ, ਆਪਾਂ ਘਰ ਬੈ ਤੋ ਔਡਰ ਕਰ ਸਕਦੇ ਹੈਨਾ।
ਹਾਂਜੀ-ਹਾਂਜੀ।
ਔਨਲਾਈਨ ਤੇ ਮੈਨੂੰ ਸਹੀ ਲੱਗਦਾ ਵੈਸੇ ਔਨਲਾਈਨ।
ਹੂੰ-ਹੂੰ।
ਤੁਹਾਨੂੰ ਕਿਹੜੇ ਪਸੰਦ ਐ ਔਨਲਾਈਨ ਯਾ ਔਫਲਾਈਨ।
ਨਈ-ਨਈ ਮੈਨੂੰ ਤਾਂ ਔਫਲਾਈਨ ਜ਼ਿਆਦਾ ਪਸੰਦ ਐ, ਕਿਉਂਕਿ ਤੁਆਨੂੰ ਪਤਾ ਐ ਕਿ ਅੱਜ-ਕੱਲ ਔਨਲਾਈਨ ਮੰਗਓ ਕੁਛ ਸਮਾਨ ਵਧੀਆ ਆਦਾ ਨਈ।
ਹਾਂ, ਹਾਂਜੀ-ਹਾਂਜੀ। ਹਾਂਜੀ।
ਬੜੀ ਦਿੱਕਤ ਹੁੰਦੀ ਐ, ਜਿਵੇਂ ਬਾਜ਼ਾਰ ਨਾ ਜਾ ਸਕੋ ਤਾਂ ਔਨਲਾਈਨ ਈ ਸਮਾਨ ਮੰਗਵਾ ਸਕਦੇ ਓ। ਤੁਸੀਂ। ਤੇ ਔਨਲਾਈਨ ਵੀ ਬੜਾ ਵ, ਵੈਸੇ ਔਨਲਾਈਨ ਵੀ ਵਧੀਆ ਲੇਕਿਨ ਔਨਲਾਈਨ ਇਹ ਛੋਟੇ-ਮੋਟੇ ਸਮਾਨ ਵਾਸਤੇ ਔਨਲਾਈਨ ਬੋਤ ਵਧੀਆ ਜਿਵੇਂ ਵੱਡੇ-ਵੱਡੇ ਸਮਾਨ ਮੰਗਿਣੇ ਹੋਣ ਅੱਜ ਆਪਾਂ ਵਧੀਆ- ਵਧੀਆ, ਵੱਡੇ-ਵੱਡੇ ਸਮਾਨ ਮੰਗਾਂ ਕੱਪ
ਹਾਂਜੀ ਉਹ ਫੇਰ ਵੈਸੇ ਓਫ ਲਾਇਨ ਜਾ ਕੇ ਬੰਦਾ ਟ੍ਰਈ ਕਰਕੇ ਬੰਦਾ ਲਵੇ ਹਨਾ ਹਾਂ, ਹਾਂ ਟਰਾਈ ਕਰਕੇ ਲਏ ਬੰਦਾ
ਔਨਲਾਈਨ ਵਧ ਵਧੀਆ ਨਈ ਨੀ ਮਿਲਦਾ ਏ, ਕਦੀ-ਕਦੀ ਖਰਾਬ ਮਿਲ ਜਾਂਦਾ ਹੈ ਕਦੀ ਠੀਕ ਮਿਲ ਜਾਂਦਾ ਏ।
ਹਾਂਜੀ ਇਹ ਗੱਲ ਤਾਂ ਤੁਹਾਡੀ ਸਹੀ ਹੈ ਵੈਸਾ ਬਿਲਕੁਲ।
ਅਸੀਂ ਸੋਚਣੇ ਆ ਕਿ ਔਨਲਾਈਨ ਜਿਵੇਂ ਬਾਜ਼ਾਰ ਜਾਓ ਦੋ ਪੈਸੇ ਜ਼ਿਆਦਾ ਲੱਗ ਲੱਗਣਗੇ ਔਨਲਾਈਨ ਦੋ ਪੈਸੇ ਘੱਟ ਲੱਗਣਗੇ ਲੇਕਿਨ ਅਸੀਂ ਇਹ ਨਈ ਸੋਚਣਾ ਚਾਹੀਦਾ। ਔਨਲਾਈਨ ਵੇਖ ਹਾਂਜੀ ਔਨਲਾਈਨ ਮੰਗਾਓ ਤੇ ਅਸੀਂ
ਡੈਮ ਹਨਾ ਉਹ ਫਰੋਡ ਵੀ ਹੁੰਦੇ ਕਈ ਵਾਰੀ ਔਨਲਾਈਨ ਵਿਚ ਈ।
ਹਾਂਜੀ-ਹਾਂਜੀ।
ਹਾਂ ਸਹੀ ਗੱਲ ਐ ਜੀ ਔਨਲਾਈਨ ਚ ਕਈ ਵਾਰ ਡਿਸਕਾਊਂਟ। ਮਿਲਦੈ ਸਾਨੂੰ ਡੀਲਸ ਲੱਗੀ ਹੁੰਦੀਐ ਹਨਾ ਇਹ ਬੈਨੀਫਿਟ ਐ ਵੈਸੇ ਥੋੜਾ
ਹਾਂਜੀ ਹਾਂਜੀ ਹੋਰ ਹੋਰ ਤੁਸੀਂ ਹੋਰ ਵਿਆਹ ਹੋ ਗਿਆ ਤੁਹਾਡਾ
ਨਹੀਂ ਨਹੀਂ ਮੈਂ ਤੇ ਹਲੇ ਕੁਵਾਰਾ ਵਾ।
ਅੱਛਾ ਅੱਛਾ ਅੱਛਾ
ਹਲੇੇ ਤਾਂ ਵੀਹ ਸਾਲ ਦੀ ਉਮਰ ਹੈ ਮੇਰੀ ਹਾਂਜੀ ਪੜ੍ਹਾਈ ਚੱਲ ਰੀ ਮੇਰੀ।
ਵਧੀਆ ਵਧੀਆ
ਹਾਂਜੀ ਹਾਂਜੀ ਹੋਰ ਦੱਸੋ ਕੁਝ ਨਵੀਂ ਤਾਜ਼ੀ
ਹਾਂਜੀ
ਮੈਂ ਕਿਹਾ ਹੋਰ ਦੱਸੋ ਵੀ ਨਵੀ ਤਾਜ਼ੀ ਤੁਸੀਂ ਕਰ ਰਹੇ ਓ ਫੇਰ ਸ਼ੋਪਿੰਗਾਂ ਸ਼ੋਪਿੰਗਾਂ ਕਰ ਰਹੇ ਓ ਫੇਰ
ਸ਼ੋਪਿੰਗ ਕਰਦੇ ਬੇਓ ਬਾਹਰ ਵਿਆਹ ਪਿਆ ਐ। ਬਸ ਦੋ ਤ੍ਰੈ ਮਹੀਨੇ ਬਾਅਦ ਵਿਆਹ ਹੈਗਾ ਏ ਸਾਡੇ ਇੱਥੇ ਵੀ ਮੇਰੇ ਮਲਬ ਕੀ ਕਹਿੰਦੇ ਹਾਂਜੀ ਹਾਂਜੀ ਮੇਰੇ ਸਾਡੇ ਚਾਚੇ ਦੇ ਮੁੰਡੇ ਦਾ ਵਿਆਹ ਐ, ਹੁਣ ਸ਼ੋਪਿੰਗ ਈ ਕਰਨੀ ਏ ਔਨਲਾਈਨ ਜਿਵੇਂ
ਲੋ ਜੀ ਹੁਣ ਤਾਂ ਫਿਰਸ਼
ਛੋਟਾ ਮੋਟਾ ਜਿਵੇਂ ਸਮਾਨ ਮੰਗਾ ਲਿਆ।
ਸਾਨੂੰ ਬੁਲਾਓਗੇ ਵਿਆਹ ਤੇ
ਹਾਂ ਹਾਂ ਜ਼ਰੂਰ ਜ਼ਰੂਰ ਤੁਸੀਂ ਆਓ ਤਾਨੂੰ ਕੋਈ ਮਨਾ ਅਸੀਂ ਮਨਾ ਨਹੀਂ ਕਰਦੇ ਨਈ ਨਈ ਆ ਸਕਦੇ ਓ।
ਕਹਿ ਤਾ ਬਹੁਤ ਏ ਕੋਈ ਚੱਕਰ ਨੀ।
ਬਸ ਸਾਡੇ ਇੱਥੇ ਵੀ ਵਿਆਹ ਦੇ ਬਸ ਸ਼ੋਪ ਫੇਰ ਚਾਲੂ ਹੋ ਜਾਂਨੀ ਆ ਕਦੀ ਬਾਜ਼ਾਰ ਭਾਗ ਦੌੜ ਭਾਗ ਦੌੜ ਲੱਗੇ ਰਹਿਣੇ।
ਅੱਛਾ ਜੀ ਅੱਛਾ ਜੀ
ਹਾਂਜੀ ਬਸ ਸਾਡੇ ਚਾਚੇ ਤੇ ਮੁੰਡੇ ਦਾ ਵਿਆਹ ਆਣ ਵਾਲਾ ਐ ਤ੍ਰੈ ਚਾਰ ਹਾਂਜੀ ਤ੍ਰੈ ਚਾਰ ਕੱਲ ਹੀ ਸਗਾਈ ਹੋਈ ਉਨ ਹੀ।
ਅੱਛਾ ਤੇ ਤੁਹਾਡੇ ਉੱਥੇ ਕੀ ਕਹਿੰਦੇ ਐਂ ਮੌਸਮ ਕਿਵੇਂ ਹੈਗਾ ਉੱਥੇ ਗਰਮੀ ਪੈ ਰੀ ਕਿ ਮੀਂਹ ਪੈ ਰਿਹਾ ਉਥੇ ਬਾਰਿਸ਼ ਹੋ ਰੀ ਏ।
ਨਹੀਂ ਮੀਂਹ ਪੈਂਦਾ ਪਿਆ ਮੌਸਮ ਇੱਥੇ ਬੜਾ ਖ਼ਰਾਬ ਹੋਇਆ ਪਿਐ।
ਅੱਛਾ ਜੀ ਇੱਥੇ ਤਾਂ ਬੜੀ ਗਰਮੀ ਐ ਜੀ ਸਾਡੇ ਇੱਥੇ
ਹਾਂ ਸਾਡੇ ਇੱਥੇ ਬੜੀ ਬਰਸਾਤ ਹੋਂਦੀ ਪਈ ਏ। ਕੱਲ ਸਾਰਾ ਦਿਨ ਧੁੱਪ ਨਿਕਲੀ ਰਈ ਅੱਜ ਬਰਸਾ ਸਾਤ ਹੋ ਗਈ ਉਹ ਬੱਚਾ ਤਾਂਹੀਓ ਬਿਮਾਰ ਹੋਇਆ ਪਿਆ।
ਅੱਛਾ ਕੋਈ ਨਾ ਧਿਆਨ ਰੱਖੋ ਬੱਚੇ ਦਾ।
ਦਹ ਮਹੀਨੇ ਦਾ ਮਸਾਂ ਹੈ ਬੱਚਾ ਮੇਰਾ ਬੜਾ ਧਿਆਨ ਦੇਣਾ ਪੈਂਦੈ ਫੇਰ ਰਾਤੀ ਸਾਨੂੰ ਪਤਾ ਐ ਬੰਦਾ ਸੋਚਦਾ ਐ ਕਿ ਬੱਚੇ ਨੂੰ ਡਾਇ ਪਾ ਦੋ ਅੱਜ ਕੱਲ ਤੁਹਾਨੂੰ ਪਤਾ ਐ ਬੱਚਿਆਂ ਨੂੰ ਟੋਇਪਰ ਪਾ ਰਹੇ ਵੀ ਕਿੰਨੇ ਰੈਸਸ ਹੋ ਜਾਂਦੇ।
ਹਾਂ ਇਹ ਗੱਲ ਤਾਂ ਹੈ ਈ ਇਸ਼ੂਜ਼ ਬਹੁਤ ਹੁੰਦੇ ਐ ਬੱਚਿਆਂ ਨੂੰ ਰੈਸ਼ਸ ਹੋ ਜਾਂਦੇ
ਆਪਣਾ ਸੁੱਖ ਵਾਸਤੇ ਬੱਚੇ ਨੂੰ ਆਪਣਾ ਦੁੱਖ ਦਿੰਦੇ ਆਂ।
ਸਹੀ ਗੱਲ ਐ ਜੀ ਹਾਂ ਧਿਆਨ ਰੱਖੇ ਬੱਚਿਆਂ ਦਾ ਪੂਰਾ। ਤੇ ਤੁਆਡਾ ਬੱਚਾ ਐ ਕਿੰਨੇ ਸਾਲ ਦਾ ਹੈਗੈ?
ਦਾ ਮ੍ਹੀਨੇ ਦਾ।
ਦੱਸ ਮ੍ਹੀਨੇ ਦਾ ਠੀਕ ਆ ਜੀ ਠੀਕ ਆ ਹਾਲੇ ਤੇ ਬੋਤ ਛੋਟਾ ਹੈਗੈ ਜੀ।
ਹਾਲੇ ਬੜਾ ਛੋਟਾ ਐ ਤਾਵੀ ਓਨੂੰ ਓਤੇ, ਹੂੰ। ਬੜਾ ਧੇਆਨ ਦੇਨਾ ਪੈਂਦਾ ਬੱਚੇਆਂ ਦੇ ਉੱਤੇ, ਅਸੀਂ ਆਪਣਾ ਸੋੱਖ ਤੇ ਵੇਖ ਲੈਂਨੇ ਆਂ।
ਤੁਆਡਾ ਬੱਚਾ ਨਾਲ਼ ਹੈਗੈ ਹੈਣਾ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਓ, ਔਫਲਾਈਨ ਤਾਂ ਔਖਾ ਹੋ ਜੇਗਾ ਲ ਕੇ ਜਾਣਾ
ਹੂੰ-ਹੂੰ, ਨਈ-ਨਈ ਓ ਤੇ ਓ ਔਫਲਾਈਨ ਵੀ ਕ ਕਦੀ-ਕਦੀ ਔਫਲਾਈਨ ਕਾਰ ਲੈਂਨੀ ਆਂ ਜਿਦੇ ਮੈਂ ਆਪਨੇ ਹਸਬੈਂਡ ਨਾਲ ਚਲੀ ਜਾਂਨੀ ਆਂ ਬਜਾਰ। ਓ ਸਮਾਨ ਲੇਆਨਾ ਹੋਂਦਾ ਐ ਦਾਦੀ ਕੋਲ ਰੈ ਲੈਂਦੈ ਮੇਰਾ ਪੋਤ
ਹਾਂ, ਦਾਦੀ ਕੋਲ ਫਸਾਤ ਓ
ਹੂੰ, ਦਾਦਾ-ਦਾਦੀ ਦਾ ਲਾਟਲਾ ਈ ਹੋਂਦਾ ਪੋਤਾ।
ਏ ਗੱਲ ਤਾ ਹੈ।
ਹਾਂ, ਪੈਲਾਂ ਬੱਚਾ ਦਾਦਾ-ਦਾਦੀ ਦਾ ਹੁੰਦੈ ਬਾਦ 'ਚ ਮਾਂ ਦਾ ਹੁੰਦੈ।
ਸਈ ਗੱਲ ਐ ਜੀ ਬਿਲਕੁਲ-ਬਿਲਕੁਲ ਸਈ ਗੱਲ ਐ ਜੀ।
ਹਾਂਜੀ-ਹਾਂਜੀ, ਤੁਸੀਂ ਵੀ ਆਪਨੇ ਦਾਦਾ-ਦਾਦੀ ਦੇ ਈ ਲਾਡਲੇ ਹੋਨੇ ਓ।
ਹਾਂਜੀ -ਹਾਂਜੀ, ਆਪਾਂ ਵੀ ਹੈਗੇ ਆਂ।
ਹੋਰ ਦੱਸੋ ਕਿਵੇ ਕਿਤਾ ਜੀ ਫੇਰ? ਤੁਸੀਂ ਮੂਵੀਜ਼ ਦੇਖਦੇ ਓ ਫਿਲਮਾਂ-ਫੂਲਮਾਂ, ਵੈਬ ਸੀਰੀਸ ਮੂਵੀਜ਼?
ਏ ਹੋਨੇ-ਹੋਨੇ ਕੋ ਕੜੀ ਮੂਵੀਜ਼ ਨਿਕਲੀ ਏ ਕਿ ਨਾਮ ਹੇਗੀ ਏ ਮੂਵੀ ਦੀ, ਜਿਦੇ 'ਚ ਦਿਲਜੀਤ ਦੋਸ਼ਾਂਤ ਹੈਗਾ ਏ।
ਸਤਲੁਜ?
ਹਾਂਜੀ-ਹਾਂਜੀ।
ਹਾਂ, ਪੰਜਾਬ ਨਾਈਨਟੀ ਫਾਈਫ।
ਏ ਰਿਲੀਜ਼ ਹੋ ਗਈ ਏ?
ਰਿਲੀਜ਼, ਰਿਲੀਜ਼ ਤਾਂ ਨੀ ਹੋਈ ਸੀ ਓਨਾ ਜੀ਼ ਫਾਈਵ ਤੇ ਏਨਾਂ ਨੇ ਲੋਂਚ ਕੀਤੀ ਸੀ, ਤੇ ਦੁਬਾਰਾ ਰੀਮੂਵ ਕਰਤੀ ਓਥੋਂ
ਕੋਓਂ?
ਕੇਓਕਿ ਏ ਏਕ ਸੱਚ ਵਖਾਯਾ ਨਾ ਪ੍ਰੋਪਰ ਗੌਰਰਮੈਂਟ ਬਾਰੇ ਵੀ ਗੌਰਮੈਂਟ ਨੇ ਕਿਵੇਂ ਧੱਕਾ ਕੀ ਤਾ ਪੰਜਾਬੀਆਂ ਨਾਲ ਕਿਵੇ ਓਨਾਂ ਨੂੰ ਮਾਰੇਆ, ਵੀ ਹਜਾਰ ਬੰਦੇ ਮਾਰੇ ਸੀ ਓਨਾਂ ਨੇ ਪੰਜਾਬ 'ਚ। ਪੰਜਾਬ ਗੌਰਮੇਂਟ ਨੇ ਤੇ ਪੰਜਾਬ ਪੁਲਿਸ ਨੇ ਮਿਲ ਕੇ, ਵੀਹ ਹਜਾਰ ਬੰਦੇ ਮਾਰੇ ਸੀ ਤੇ ਕੀ ਕੇਆ ਸੀ ਵੀ ਐ ਲਾਵਾਰਿਸ ਹੈਗੇ ਨੇ, ਲਾਵਾਰਿਸ ਹੈਗੇ ਸਾਰੇ ਲਵਾਰਿਸ। ਤੇ ਜਸਵੰਤ ਸਿੰਘ ਖਾਲੜਾ ਜੀ ਦੀ ਸਟੋਰੀ ਹੈ ਐਦੇ 'ਚ ਹਾਂਜੀ-ਹਾਂਜੀ ਤੇ ਓਨਾਂ ਦੀ ਸਟੋਰੀਜ਼ ਹੈ, ਤੁਸੀਂ ਵੇਖੋ ਕੋਈ ਨਾ ਮੇਰੇ ਕੋਲ਼ ਵੈਸੇ ਪਈ ਐ ਮੂਵੀ ਐ ਡਾਊਨਲੋੜ ਕੀਤੀ ਹੋਈ ਐ ਮੈਂ ਪੈਲੇ ਈ।
ਅੱਛਾ-ਅੱਛਾ, ਮੈਨ ਤੇ ਭੇਜਨਾ ਫੇਰ ਤੁਸੀ ਮੈਂ ਹੋਨ ਤੇ, ਏ ਮੈਂ ਬਾਰ-ਬਾਰ ਜਿਵੇਂ ਇੰਸਟਾ ਬੰਦਾ ਚਲਾਂਦੈ ਤੇ ਬਾਰ-ਬਾਰ ਆਂਦਾ ਪੇਆ ਨਾ ਤੇ ਮੈਨੂੰ ਤੇ ਹੋਨ ਪਤਾ ਚੱਲੇਆ ਕਿ ਏ ਰੀਲਸ ਅ ਮੂਵੀ ਨਿਕਲੀ ਐ
ਏ ਗਰੀਬਨਵਾਜ ਦੀ ਪੰਜਾਬ 'ਚ ਸਾਨੂੰ ਪਤੈ ਬੀ ਕਿਵੇਂ ਸਾਡੇ ਨਾਲ ਧੱਕਾ ਹੋ ਗਿਆ ਕਿਉਂਕਿ ਮੈਂ ਆਪ ਪੰਜਾਬ 'ਚ ਤੇ ਐਥੇ ਰੈਨਾਂ ਵਾਂ।
ਹਾਂਜੀ।
ਮੈਂ ਮੈਂ ਤਾਂ ਐਥੇ ਈ ਆਂ, ਪੰਜਾਬ ਤੋਂ ਈ ਆ ਮੈਂ
ਅੱਛਾ-ਅੱਛਾ।
ਹਾਂਜੀ, ਤਾਂ ਸਾਨੂੰ ਪਤਾ ਨੀ ਕਿਵੇਂ-ਕਿਵੇਂ ਪੰਜਾਬ 'ਚ ਕੀ-ਕੀ ਚੀ ਹੋਈਆਂ ਪੈਲਾਂ, ਚੁਰਾਸੀ 'ਚ ਕਿਵੇਂ ਹੋਇਆ, ਪਚਾਨਵੇਂ 'ਚ ਕੀ ਹੋਇਆ
ਹਾਂਜੀ-ਹਾਂਜੀ।
ਤੁਸੀ ਏਨੀਂ ਦੂਰ ਬੈਠੇ, ਤੁਆਨੂੰ ਇੰਨਾ ਨੀ ਪਤਾ ਹੋਣਾ ਵੈਸੇ ਸਾਡੇ ਬਾਰੇ। ਸਾਡੇ ਪਰਦਾਦਿਆਂ ਨੇ ਬੋਤ ਕੁੱਝ ਵੇਖਿਐ ਏੱਥੇ।
ਮੈਂ ਏਨਾਂ ਵੀ ਮੂਵੀਸ ਦੇਖਦੀ ਨੀ ਨਾ ਮੈਂ ਤੁਆਡੇ ਕੋਲ ਪੂਛ ਲਿਆ।
ਹਾਂ, ਹੋਰ ਦੱਸੋ ਕੋਈ ਗਾਣੇ- ਗੂਣੇ ਸੁਨਦੇ ਓ?
ਨਾ, ਬੱਚੇ ਦਾ ਹਾਂ ਪੰਜਾਬੀ ਗਾਨੇ ਕੁਛ ਕਦੀ-ਕਦੀ ਸੁਨਨੀ ਆ ਲੇਕਿਨ ਪੰਜਾਬੀ ਗਾਨੇ ਤੋਂ ਜਿਆਦਾ ਵਧੀਆ ਬਾਬੇ ਦੀ ਬਾਣੀ ਸੁਨ ਲੈਨਾ
ਬਾਬੇ ਦੀ ਬਾਣੀ, ਸਈ ਗੱਲ ਐ ਜੀ। ਚਲੋ ਤੁਸੀ
ਗਾਨੇ 'ਚ ਕੀ ਐ ਅਸੀ ਗਾਨੇ ਸੁਣ ਲੈਂਨੇ ਆ ਆਪਨੇ ਮਜ਼ੇ ਲੈਲ ਲੈਂਨੇ ਆ। ਲੇਕਿਨ ਬਾਬੇ ਦੀ ਬਾਣੀ ਤੇ ਕੰਨਾਂ 'ਚ ਸੁਣਨੀ ਚਾਈਦੀ ਨਾ।
ਸਈ ਗੱਲ ਐ ਜੀ, ਸਈ ਗੱਲ ਐ। ਚਲੋ ਫੇਰ। ਸਾਡਾ ਧਿਆਨ ਤੇ ਬਸ ਗਾਣਿਆਂ 'ਚ ਈ ਹੁੰਦਾ। ਆਪਾਂ ਗਾਣੇ ਸੁਨਦੇ ਨਾਲੇ ਮੈਂ ਵੈਸੇ ਗਾਣੇ ਲਿਖਨਾ ਵੀ ਆਂ।
ਹਾਂਜੀ।
ਹਾਂਜੀ ਮੈਂ ਗਾਣੇ ਲਿਖਨਾ ਵਾਂ। ਮੈਂ ਗਾਣਾ ਵੇਚਿਆ ਸੀ ਆਪਣਾ।
ਅੱਛਾ-ਅੱਛਾ ਤੁਸੀ ਆਪਨੇ ਆਸੇ।
ਹਾਂਜੀ ਮੈਂ ਖੁੱਦ ਲਿਖਿਆ ਸੀ ਗਾਣਾ ਮੈਂ ਤੇ ਇੱਕ ਸਿੰਗਰ ਹੈਗਾ ਸੀ, ਉਨੂੰ ਮੈਂ ਆਪਣਾ ਗਾਣਾ ਵੇਚਿਆ ਸੀ। ਹਾਂਜੀ-ਹਾਂਜੀ।
ਬਜ ਬਜੀਆ, ਵਧੀਆ।
ਹੋਰ ਦੱਸੋ ਫੇਰ ਸ਼ੋਪਿੰਗ-ਸ਼ੂਪਿੰਗ ਕਰੋਗੇ ਫੇਰ ਹੁਨ ਤਾਂ ਵਿਆ ਹੈਗਾ ਤੁਆਡਾ।
ਹਾਂਜੀ-ਹਾਂਜੀ, ਜ਼ਰੂਰ-ਜਰੂਰ ਕਿਓਂ ਨਈ ਸ਼ੋਪਿੰਗ ਕਰਾਂਗੇ।
ਵੀ ਸਦਿਓ ਵਿਆ ਤੇ ਆਪ ਆਪਾਂ ਵੀ ਆ ਜਾਂਗੇ ਨਾ।
ਨਈ ਨੀ ਜਰੂਰ ਆਇਆ ਜੇ, ਆਇਆ ਜੇ ਜਰੂਰ, ਜਰੂਰ
ਆਵਾਂਗੇ ਜੀ, ਬਿਲਕੁਲ ਆਵਾਂਗੇ। ਤੁਸੀ ਕੈ ਤਾ ਤੇ ਆ ਜਾਗੇ।
ਜਰੂਰ-ਜਰੂਰ ਆਇਆ ਜੇ ਔਰ ਤੁਆਨੂੰ ਹੁ ਹੋਨੇ ਈ ਤੁਆਨੂੰ ਹੁ ਦਸ ਦੇਨੀ ਆ ਤੁਸੀ ਜਰੂਰ ਆਇਆ ਜੇ, ਵਿਆ ਦੇ ਵਿੱਚ, ਹਾਂਜੀ-ਹਾਂਜੀ। ਚਲੋ ਠੀਕ ਏ ਵੀਰੇ, ਫੇਰ ਗੱਲ ਕਰਨੇ ਆ।
ਹਾਂਜੀ-ਹਾਂਜੀ, ਰੁੱਕੋ। ਤੇ ਏੱਕ ਗੱਲ ਸੀਗੀ। ਏੱਕ ਮਿੰਟ ਰੁਕੋ, ਹੈਲੋ। ਹੈਲੋ।
ਹੋ ਗਈ।
ਹੈਲੋ, ਹੈਲੋ, ਹੈਲੋ।